ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਵਧੀਆ ਵਧੀਆ, ਹੋਰ ਤੁਸੀਂ ਸੁਣਾਓ ਬੜੀ ਦੇਰ ਬਾਅਦ ਕਿੱਥੇ ਗਏ ਦੇ ਸੀ।
ਬਸ ਕਿਤੇ ਨੀ ਇੱਥੇ ਈ ਘਰ ਅੱਜ-ਕੱਲ੍ਹ
ਉਹੀ ਬੜੇ ਦੇਰ ਬਾਅਦ ਨਾ ਕਦੇ ਵੇਖਿਆ, ਨਾ ਕੋਈ ਫੋਨ। ਬੜੇ ਬਿਜੀ ਸੀ ਕੀ ਗੱਲ ਪੇਪਰ ਵਗੈਰਾ ਕੋਈ ਚੱਲ ਰਿਹਾ ਸੀ।
ਹਾਂਜੀ, ਹਾਂਜੀ ਪੇਪਰ ਹੁੰਦੇ ਪਏ ਸੀ ਨਾ ਹੁਣ
ਅੱਛਾ, ਅੱਛਾ ਹਾਂ ਮੈਨੂੰ ਪਤਾ ਲੱਗਾ ਰਿਜਲਟ ਆ ਗਿਆ। ਫਿਰ ਕੀ ਆਇਆ ਤੁਹਾਡਾ
ਮੈਂ ਤਾਂ ਪਾਸ ਹੋ ਗਿਆ ਹਾਂਜੀ, ਹਾਂਜੀ ਨਾਈਨਟੀ ਪਰਸੈਂਟ ਆਏ।
ਅੱਛਾ ਜੀ ਫਿਰ ਤੇ ਬਹੁਤ ਵਧੀਆ ਫਿਰ ਤੇ ਪਾਰਟੀ ਬਣਦੀ ਤੁਹਾਡੇ ਵੱਲ ਬਹੁਤ ਵਧੀਆ।
ਇਹੀ ਕਰਾ ਦਾਂਗੇ।
ਅੱਛਾ, ਚਲੋ ਵਧੀਆ ਜੀ, ਸਾਡੇ ਵੀ ਹੈ ਸੀ। ਇੱਕ ਮੇਰੇ ਲੜਕਾ ਹੀ ਆ ਸਾਡਾ ਸਮਝੋ ਓਦੇ ਵੀ ਨਾਈਨਟੀ ਪਰਸੈਂਟ ਆਏ ਆ। ਸਾਡੇ ਵੀ ਸਾਨੂੰ ਵੀ ਕੱਲ ਉਹਨਾਂ ਵੱਲੋਂ ਪਾਰਟੀ ਸੀ ਹਾਂ।
ਅੱਛਾ
ਉਹਨਾਂ ਨੇ ਮਤਲਬ ਘਰ ਹੀ ਲੰਚ ਵਗੈਰਾ ਆਪਣੇ ਬੰਦਿਆਂ ਨੂੰ ਕਰਾਇਆ ਅੱਛਾ। ਕੇਕ ਕਟਿੰਗ ਵਗੈਰਾ ਕੀਤੀ ਬੱਚਾ ਖ਼ੁਸ਼ ਸੀ ਬੜਾ ਹਾਂਜੀ। ਹਾਂ ਖੁਸ਼ ਹੋ ਜਾਂਦੇ ਚਲੋ ਬੱਚਿਆਂ ਦੀ ਮਿਹਨਤ ਦਾ ਹੁੰਦਾ ਹੈ। ਸਾਰਾ ਨਤੀਜਾ ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਮਾਂ ਪਿਓ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਉਹਨਾਂ ਦੀ
ਹਾਂਜੀ ਜਿਨ੍ਹਾਂ ਦੇ ਤੇ ਮਤਲਬ ਨਾਈਨਟੀ ਆ ਜਾਂਦੇ ਉਹ ਤੇ ਬੜੇ ਵਧੀਆ ਹੁੰਦੇ ਨੇ। ਇਹ ਦੋ ਬੱਚੇ ਖੁਸ਼ ਹੁੰਦੇ ਆ ਜਿਹਨ੍ਹਾਂ ਦੇ ਨਾਈਨਟੀ ਪਲੱਸ ਆਉਂਦੇ ਹੈ ਤੇ ਇੱਕ ਜਿਹੜੇ ਮਸਾਂ ਪਾਸ ਹੋਏ ਹੁੰਦੇ ਹੈ।
ਹਾਂਜੀ, ਹਾਂਜੀ ਹਾਂ। ਨਹੀਂ, ਨਹੀਂ ਅੱਜ ਕੱਲ ਤਾਂ ਵੈਸੇ ਮੈਂ ਵੇਖਿਆ ਬਹੁਤ ਕਪੀਟੀਸ਼ਨ ਐ ਨਾ ਨਾਈਨਟੀ ਫਾਈਵ ਆ ਰਹੇ ਆ ਬੱਚਿਆਂ ਦੇ ਨਾਏਂਟੀ ਸਿਕਸ ਪਰਸੈਂਟ ਆ ਰਹੇ। ਕਈ ਤੇ ਐਸੇ ਬੱਚੇ ਜਿਨਾਂ ਦੇ ਪੂਰੇ ਨਾਈਨਟੀ ਨਾਈਨ ਵੀ ਆਉਂਦੇ ਪਏ ਪਤਾ ਨੀ ਉਹ ਬੱਚੇ
ਹਾਂਜੀ ਉਹ ਫਿਰ ਮਿਹਨਤ ਹੀ ਹੈ ਨਾ ਆਪਣੇ ਜਿਹੜਾ ਪੂਰਾ ਸਾਲ ਪੜ੍ਹਦਾ ਪਿਆ। ਵਧੀਆ ਜਿੰਨੇ ਕੀਤੇ ਉਹਦੇ ਆ ਜਾਂਦੇ ਆ ਫਿਰ
ਹਾਂਜੀ, ਹਾਂਜੀ ਚਲੋ ਵਧੀਆ ਲੱਗਦਾ ਹਾਂ। ਚਲੋ ਠੀਕ।
ਨਾਲੇ ਅੱਜ ਕੱਲ੍ਹ ਮੈਂ ਵੀ ਵੇਖਦਾ ਪਿਆ ਕਿ ਬੱਚੇ ਬੋਲਦੇ ਪਏ ਕਿ ਚੈਕਿੰਗ ਬੜੀ ਖ਼ਰਾਬ ਹੋਈ ਦੀ ਹੈ।
ਅੱਛਾ ਹਾਂ ਕੁਛ ਪਤਾ ਨਹੀ ਲੱਗਦਾ ਕੋਈ ਕਹਿੰਦਾ ਕਈਆਂ ਦੇ ਪੇਪਰ ਹਾਂਜੀ ਕਦੀ ਪੇਪਰ ਕਈਆਂ ਦੇ ਕੁਛ ਡਿਸਟਰਬ ਆਉਂਦੇ ਪਏ ਆ।
ਕੀ ਹੋਇਆ ਸੀ? ਚੈਕਿੰਗ ਨਹੀਂ ਸਹੀ ਹੋਈ।
ਅੱਛਾ, ਅੱਛਾ। ਹੋ ਸਕਦਾ ਵੀ ਬੱਚਿਆਂ ਨੂੰ ਤਾਂ ਪਤਾ ਹੀ ਹੁੰਦਾ ਨਾ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ।
ਤਾਂ ਹੁਣ ਜਿਹੜੀ ਔਨਲਾਈਨ ਚੈਕਿੰਗ ਹੋਈ ਸੀ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਇਹ ਕਰਤਾ ਕਿ ਤੁਸੀਂ ਆਪਣਾ ਪੇਪਰ ਦੁਬਾਰਾ ਨਹੀਂ ਚੈੱਕ ਕਰਾ ਸਕਦੇ।
ਹਾਂਜੀ, ਹਾਂਜੀ। ਹਾਂ ਓਨਲਾਈਨ ਜੋ ਹੋ ਗਿਆ ਨਾ ਸਾਰਾ ਫਿਰ ਕੰਪਿਊਟਰਰਾਈਜ ਸਿਸਟਮ। ਅੱਛਾ, ਅੱਛਾ।
ਉਹਨਾਂ ਨੇ ਆਪਣੀ ਕਮਾਈ ਦਾ ਸਾਧਨ ਬਣਾ ਲਿਆ।
ਹਾਂਜੀ -ਹਾਂਜੀ। ਚਲੋ ਠੀਕ ਹੈ, ਬੱਚੇ ਬਸ ਹੋਣੇ ਚਾਹੀਦੇ ਸੈਟਿਸਫਾਈਡ ਹੋਣੇ ਚਾਹੀਦੇ।
ਜਿੰਨੇ ਲਿਆਉਣੇ ਉਹਨੇ ਇੰਜ ਵੀ ਲੈ ਹੀ ਆਉਣੇ ਜਿੰਨੇ ਫਿਰ ਬਹਾਨੇ ਦੇਨੇ ਉਨੇ ਬਹਾਨੇ ਦੇਣੀ ਹ।
ਹਾਂਜੀ-ਹਾਂਜੀ ਚਲੋ ਠੀਕ ਹੈ। ਤੁਸੀਂ ਹੁਣ ਅੱਗੋਂ ਕੀ ਕਰ ਰਹੇ ਹੋ ਉਹਦਾ ਕੀ ਤੁਹਾਡਾ ਹੈ।
ਅਜੇ ਤੇ ਥੋੜਾ ਰਿਲੈਕਸ ਕਰਦੇ ਪਏ ਆ। ਅੱਗੇ ਫੇਰ ਵੇਖਦੇ ਹਾਂ ਜੇ ਕੋਈ ਟੈਸਟ ਵਗੈਰਾ ਦੇਣਾ ਹੋਏ ਤੇ
ਹਾਂਜੀ-ਹਾਂਜੀ, ਚਲੋ ਠੀਕ ਹੈ ਵੀ ਆਪਣਾ ਏਹੀ ਪੰਜ-ਚਾਰ ਸਾਲ ਹੈਗੇ ਆ, ਤੁਹਾਡੇ ਮਿਹਨਤ ਕਰਨ ਦੇ ਕਿਤੇ ਅੱਛਾ ਹੋ ਜੇਗਾ ਤੇ ਫੇਰ ਤੁਸੀਂ ਸਾਰੇ ਉਮਰ ਲਈ ਬਈ ਤੁਹਾਨੂੰ ਟੈਨਸ਼ਨ ਫਰੀ ਰਵੋਗੇ। ਹਾਂ
ਜੀ
ਹੋਰ ਸੁਣਾਓ ਘਰ ਠੀਕ ਹੇ ਸਾਡੇ, ਤੁਹਾਡੇ ਮੰਮੀ-ਪਾਪਾ ਸਬ ਠੀਕ
ਹਾਂਜੀ ਸਭ ਵਧੀਆ ਸਾਰੇ ਖੁਸ਼ ਨੇ
ਹਾਂਜੀ ਛੋਟਾ ਭਰਾ ਤੁਹਾਡਾ ਉਹ ਪੜ੍ਹਦਾ, ਉਹ ਪੜ੍ਹਨ ਚ ਕਿਸ ਤਰ੍ਹਾਂ
ਉਹ ਥੋੜ੍ਹਾ ਇੰਝ ਹੀ ਏ, ਲੇਕਿਨ ਸ਼ਰਾਰਤਾਂ ਵੱਲ ਥੋੜ੍ਹਾ ਜ਼ਿਆਦਾ ਧਿਆਨ ਏ, ਤਾਂ ਕਰਕੇ ਪੜ੍ਹਾਈ ਵੱਲ ਘੱਟ ਏ
ਆਹੋ ੳਹ ਛੋਟ ਟਾ ਹੈ ਨਾ ਉਹ ਥੋੜ੍ਹਾ ਕਰ ਜਾਂਦੇ ਬੱਚੇ, ਨਾਲੇ ਆਪ ਆਪਣਾ-ਆਪਣਾ ਹੁੰਦਾ ਵੇ ਕਈਆਂ ਨੂੰ ਬਈ, ਡਾਂਟ ਕੇ ਪੜ੍ਹਾਉਣਾ ਪੈਂਦਾ ਏ ਕਈ ਆਪਣੀ ਮਰਜ਼ੀ ਨਾਲ ਖੁਦ ਪੜ੍ਹਦੇ ਜਿੰਨੀ ਦੇਰ ਆਪਣੇ ਮਾਇੰਡ ਤੋਂ ਨੀ ਨਾ ਬੱਚਾ ਕਰਦਾ ਵੀ ਆਪਣੇ ਆਪ ਉਹ ਪੜ੍ਹਾਈ ਹੁੰਦੀ ਹੈ। ਜੇ ਅਸੀਂ ਬੱਚੇ ਨੂੰ ਜਬਰਦਸਤੀ ਪੜ੍ਹਾ ਰਹੇ ਹਾਂ ਨਾ ਉਹ ਨਹੀਂ ਉਹ ਸਿਰਫ ਉਹ ਬੱਚਾ ਉਸ ਟਾਈਮ ਟਮ ਹੀ ਪੜ੍ਹਦਾ ਰੱਟਾ ਸਮਝੋ ਜਿਹਨੂੰ ਰੱਟਾ ਕਹਿੰਦੇ ਆਂ ਅਸੀਂ, ਬਈ ਰੱਟਾ ਲਗਾ ਰਹੇ ਹਾ
ਬੱਚਿਆਂ ਨੂੰ ਜੇ ਟਿਊਸ਼ਨ ਵੀ ਜਾਓ ਉਹਨੁ ਤਾਂ ਵੀ ਉੱਥੇ ਕੋ ਕਾਪੀਆਂ ਵੇਖਦੇ ਰਹਿਨਾ, ਘੜੀ ਵੇਖਦੇ ਨੇ ਕਦੋਂ ਟਾਈਮ ਹੋਏ ਤਾਂ ਮੈਂ ਨਿਕਲਾਂ
ਚੀਜ਼ ਉਹ ਇਹੀ ਚੀਜ਼ ਹੈ ਹਮ, ਬਸ ਜਿੰਨੀ ਦੇਰ ਆਪਣੇ ਆਪ ਅੰਦਰ ਏ
ਨਾਲੇ ਟਿਊਸ਼ਨ ਆਲੇ ਵੀ ਜ਼ਿਆਦਾਤਰ ਫਾਇਆ ਹੀ ਵੱਢਦੇ ਆ, ਉਹ ਵੀ ਘੜੀਆਂ ਹੀ ਵੇਖਦੇ ਰੇਹਂਦੇ ਆ ਕਦੋ
ਹਾਂ ਉਹ ਨਾ, ਉਹਨਾਂ ਦਾ ਤੇ ਤੇ ਬਿਜਨਸ ਏ ਨਾ, ਉਹਨਾਂ ਨੂੰ ਤੇ ਆਪਣਾ ਟਾਈਮ ਪਾਸ ਕਰਨਾ ਬਇ ਚਲੋ ਪੜ੍ਹਾਉਂਦੇ ਵੀ ਹੋਣਗੇ, ਪੜਾਉਂਦੇ ਵੀ ਏ ਅੱਛਾ ਹੁੰਦਾ
ਨਾਮ ਉਹਨਾਂ ਨੇ ਘਰਦਿਆਂ ਦੇ ਲਾ ਦੇਣਾ, ਕਿ ਅਸੀਂ ਤੇ ਪੜ੍ਹਾ ਕੇ ਭੇਜਿਆ ਤੁਸੀਂ ਨੀ ਘਰ ਪੜ੍ਹਉਂਦੇ
ਹਾਂ ਤੇ ਬੱਚੇ ਨੂੰ ਕਿੰਨਾ ਕੁ ਪੜ੍ਹਾਈ ਜਾਇਏ
ਘਰ ਹੀ ਪੜ੍ਹਦਾ ਹੁੰਦਾ, ਤੇ ਟਿਊਸ਼ਨ ਲਵਾਉਂਦੇ ਹੀ ਕਿਉਂ
ਹਾਂਜੀ, ਉਹ ਹਨਾ ਬੱਚੇ ਨੂੰ ਕਿੰਨਾ ਕੁ ਕਰਾਈ ਜਾਈਏ ਪਹਿਲਾਂ ਬੱਚਾ ਸਕੂਲ ਗਿਆ, ਫੇਰ ਇੱਕ ਘੰਟੇ ਦੀ ਬ੍ਰੇਕ ਬਾਅਦ ਨਾਲ ਹੀ ਉਹ ਟਿਊਸ਼ਨ ਚਲੇ ਗਿਆ ਤੇ ਫਿਰ ਟਿਊਸ਼ਨ ਤੋਂ ਆ ਕੇ ਵੀ ਫਿਰ ਅਸੀਂ ਉਹਨੂੰ ਫੜ ਲਈਏ, ਤੇ ਫੇਰ ਉਹ ਬੱਚਾ ਦੇ ਦਿਮਾਗ ਤੇ ਕੀ ਹੋਏਗਾ ਅਸਰ
ਉਹ ਏਦਰ ਉਹਨੇ ਜਿਹੜੀ ਬਹੋਤ ਮਨ ਲਾਕੇ ਉਨੇ ਕਰਨੀ ਹੈਗੀ, ਔਰ ਉੱਥੇ ਵੀ ਮਨ ਨੀ ਲੱਗਣਾ ਫਿਰ ਆਹੀ ਹੋਏਗਾ
ਹਾਂਜੀ ੳਹ ਏਨਾ ਪੜ੍ਹਨ ਵਾਲੇਆਂ ਨੇ ਬਿਨਾਂ ਟਿਊਸ਼ਨ ਤੋਂ ਵੀ ਪੜ੍ਹ ਲੈਣਾ ਏ। ਹਾਂ, ਹੁਣ ਸਾਡੇ ਸਾਡੇ ਨੌਅਨ ਚ' ਇਕ ਬੱਚਾ ਹੈ, ਬਿਨਾਂ ਟਿਊਸ਼ਨ ਤੇ ਉਹਨੇ ਮਤਲਬ ਟੈਂਥ ਔਨੇ ਆ ਸੀ ਆ ਸੀ ਕੀਤੀ ਏ, ਤੇ ਨਾਈਨਟੀ-ਫਾਈਵ ਪਰਸੈਂਟ ਬੱਚੇ ਨੇ ਲਏ ਆ ਵਿਦਾਊਟ ਟਊਸ਼ਨ ਕੋਈ ਮਤਲਬ ਹੈ ਨੀ ਆਪਣੇ ਆਪ ਹਮ, ਉਹ ਵੀ ਬੱਚੇ ਤੇ ਐ ਨਾ ਹੁਣ ਤੇ ਟਿਊਸ਼ਨ ਜਾਣ ਵਾਲੇ ਵੀ ਨੀ ਇਨੇ ਲੈ ਪਾਉਂਦੇ ਕਈ, ਜਿਨੇ ਉਹ ਤੇ ਕਿਹਾ ਜਿੰਨੇ ਦੇਰ ਆਪ ਆਪਣਾ ਇੰਟਰਸਟ ਨਹੀਂ ਨਾ ਹੋਏਗਾ, ਓਨੀ ਦੇਰ ਨੀ ਪੜ੍ਹਾਈ ਦਾ ਕੋਈ ਹਾਂ, ਅਸੀਂ ਤਾਂ ਕਹਨੇ ਆ ਬੱਚਿਆਂ ਦਾ ਇੰਟਰਸਟ ਬਣਨਾ ਚਾਹੀਦਾ ਹੈ। ਚਾਹੇ ੳਹ ਸਿਕਸਥ
ਜ਼ਿਆਦਾਤਰ ਜਿਹੜੇ ਟਿਊਸ਼ਨ ਜਾਣ ਵਾਲੇ ਬੱਚੇ ਆ ਨਾ, ਜਿਹਨਾਂ ਦੇ ਵਧੀਆ ਮਾਰਕਸ ਆਉਂਦੇ ਤਾਂ ਹੀ ਆਉਦੇ ਉਹ ਘਰ ਪੜ੍ਹਦੇ, ਨਹੀਂ ਜ਼ਿਆਦਾਤਰ ਬੱਚੇ ਟਿਊਸ਼ਨ ਆਵਾਰਾ ਗਰਦੀ ਕਰਨ ਜਾਂਦੇ
ਹਾਂਜੀ-ਹਾਂਜੀ, ਹਾਂ ਉਹ ਤੇ ਹੈ ਨਈਂ-ਨਈਂ ਜੇ ਇਹ ਤੇ ਹੁਣ ਅਸੀਂ ਕਿਸੇ ਦੇ ਦਿਮਾਗ ਚ ਜਬਰਦਸਤੀ ਨਹੀਂ ਕਰ ਸਕਦੇ ਕਿਸੇ ਨੂੰ। ਅੱਜ ਕੱਲ ਤੇ ਬਿਲਕੁਲ ਨਹੀਂ ਸਿਸਟਮ ਹੈਗਾ ਕਿ ਬੱਚਿਆਂ ਨਾਲ ਕੋਈ ਜਬਰਦਸਤ ਕੀਤੀ ਜਾਏ ਜਿੰਨੀ ਦੇਰ ਉਹ ਆਪਣੇ ਮਨੋ ਨੀ ਕਰ ਰਿਹਾ ਬੱਚਾ ਓਨੀ ਦੇਰ ਅਸੀਂ ਨਈ ਕਰਵਾ ਸਕਦੇ ਕੁਛ ਵੀ ਉਹਨੂੰ। ਮਾਰ ਕੇ ਕੁਛ ਵੀ ਕਿਉਂਕਿ ਪਤਾ ਹੀ ਨੀ ਬੱਚਿਆਂ ਦਾ ਮਾਇੰਡ ਕਿੱਧਰ-ਕਿੱਧਰ ਜਾ ਰਿਹਾ ਕੁਛ ਪਤਾ ਹੀ ਨੀ ਹੈ ਹਾਂ ਬਾਕੀ ਕੀ ਬੱਚਿਆਂ ਨੂੰ ਫੈਸਿਲਿਟੀਸ ਤੇ ਮੌਸਮ ਸਾਡੇ ਧੁੱਪ ਵੀ ਏ ਤੇ ਇਕਦਮ ਹੋ ਜਾਂਦਾ ਬੱਦਲ ਵਾਲਾ ਮੌਸਮ ਵੀ। ਝੜ ਵੀ ਹੋ ਜਾਂਦੇ ਆ ਅੱਛਾ ਮੌਸਮ ਚੱਲ ਰਿਹਾ ਹਜੇ ਤੱਕ ਤੇ ਠੀਕ ਹੈ। ਜਿਸ ਸਾਬ ਨਾਲ ਮਈ ਮਹੀਨਾ ਚੱਲ ਰਿਹਾ ਮਈ ਮਹੀਨੇ ਦੇ ਸਾਬ ਹਾਂ ਆਂਦਾ ਸਾਡੇ ਵੀ ਸ਼ਾਮੀ ਇਸ ਤਰ੍ਹਾਂ ਹੀ ਹੁੰਦਾ।
ਬਾਰਿਸ਼ ਕ ਕੱਲ ਬਹੁਤ ਬਾਰਿਸ਼ ਆਈ ਏ ਮਤਲਬ ਨੇਰਾ-ਨੇਰਾ ਹੋ ਗਿਆ ਫਿਰ ਕੋਈ ਚਾਰ ਪੰਜ ਵਜੇ ਨਾ ਪੂਰਾ ਬਾਰ। ਬੜਾ ਅਜੀਬ ਜਿਹ ਹੀ ਮੌਸਮ ਹੋਇਆ ਦਾ।
ਹਾਂਜੀ ਆ ਬਸ ਚਾਰ ਵਜੇ ਨਾ ਚਾਰ ਵਜੇ ਤੋਂ ਬਾਦ ਥੋੜਾ ਗਹਿਰਾ ਹੋ ਜਾਂਦਾ ਇਸ ਤਰ੍ਹਾਂ ਬ ਤੂਫਾਨ ਇਸ ਤਰ੍ਹਾਂ ਲੱਗਦਾ ਕਿ ਪਤਾ ਨੀ ਕਿ ਹੁਣੇ ਬਾਰਿਸ਼ ਆਜੇ ਵੀ ਹਮ।
ਸਾਡੇ ਤਾਂ ਦੋ ਤਿੰਨ ਦਿਨ ਤੋਂ ਬੋਹਤ ਤੇਜ਼ ਬਾਰਿਸ਼ ਆ ਰਹੀ ਹੈ।
ਹਾਂ ਮਈ ਮਹੀਨੇ ਦੇ ਸਾਬ ਨਾ ਮੌਸਮ- ਬਹੁਤ ਅੱਛਾ ਚੱਲਦਾ ਪਿਆ ਹਾਂਜੀ। ਹਜੇ ਮਤਲਬ ਕੋ ਨਾ ਹੀ ਓਨਾ ਪਸੀਨਾ ਆ ਰਿਹਾ ਨਾ ਹੀ ਇੰਨੀ ਏਸੀ ਡੀ ਹੈ ਗੀ ਏ ਬਈ ਜ਼ਰੂਰਤ ਨਹੀਂ ਤੇ ਮਈ ਮਹੀਨੇ ਚ ਬਹੁਤ ਬੁਰੀ ਹਾਲਤ ਹੁੰ ਗਰਮੀ ਨਾਲ ਹਮ ਹਾਏ ਠੀਕ ਹੀ ਚੱਲ
ਉਹੀ ਪਤਾ ਨ ਕੀ-ਕੀ ਹੋ ਜਾਂਦਾ ਪਿਆ। ਕੋਈ ਲੋਕ ਕਹਿੰਦੇ ਪਏ ਆ ਕਿ ਜਾਨ ਬੂਝ ਕੇ ਕਰਉਂਦੇ ਪਏ ਆ। ਕੋਈ ਕਹਿੰਦੇ ਮੌਸਮ ਬਦਲਦਾ ਪਿਆ।
ਹਾਂ, ਕੋਈ ਹਜੇ ਤੇ ਕਹਿ ਰਹੇ ਬਾਈ ਤਰੀਕ ਦਾ ਵੀ ਕੁਛ ਬੜੇ ਰੌਲਾ ਪਾ ਰਹੇ ਹੈ ਕਿ ਬਾਈ ਪਤਾ ਨੀ ਤੇਈ ਤਰੀਕ ਨੂੰ ਬੜਾ ਕੋਈ ਤੂਫਾਨ ਆਣਾ ਹੈ ਆਹੋ ਕਈ ਨਾ ਅੱਜ ਕੱਲ੍ਹ
ਲੋਕੀ ਤੇ ਕਹਿੰਦੇ ਪਏ ਕੀ ਇਹ ਕੈਮੀਕਲ ਨਾ ਨਾਲ ਕਰਾਉਂਦੇ ਪਏ ਜੋ ਕਰਾਉਂਦੇ ਪਏ ਆ।
ਕਹਿ ਤੇ ਰਹੇ ਆ ਵੈਸੇ ਉਹ ਇਹ ਨਾ ਕੀ ਕਹਿ ਸਕਦੇ ਹਾਂ ਕੁਛ ਨੀ ਸਮਝ ਆ ਰਹੀ ਬੇ ਨਾ ਰੱਬ ਤੇ ਸਮਝ ਆ ਰਹੀ ਹੈ ਬਈ ਇਹ ਪਰਮਾਤਮਾ ਕੁਦਰਤ ਜਿਹੜੇ ਕੁਦਰਤ ਦੇ ਨਿਯਮ ਏ ਉਹ ਵੀ ਲੋਕਾਂ ਨੇ ਆਪਣੇ ਹੱਥ ਚ ਲਲੇ ਦੇ ਆਨੇ। ਕੁਦਰਤ ਨੂੰ ਵੀ ਆਪਣੇ ਹੱਥ ਚ, ਹਾਂਜੀ। ਆਹੋ ਨੁਕਸਾਨ ਤੇ ਪਬਲਿਕ ਦਾ ਹੁੰਦਾ ਆਮ ਜਨਤਾ ਦਾ ਹੋ ਰਿਹਾ।
ਆਹੋ ਵੱਡੇ ਲੋਕਾਂ ਨੂੰ ਤਾਂ ਹਰ ਚੀਜ਼ਾਂ ਦਾ ਫਾਇਦਾ ਹੀ ਹੈ।
ਹਾਂ ਉਹਨਾਂ ਕੋਲ ਤਾਂ ਹਰ ਫੈਸਿਲਿਟੀਜ਼ ਹੈਗੀਆਂ ਬਈ ਉਹਨਾਂ ਦਾ ਪਾਣੀ ਆਏਗਾ, ਬਾੜ ਆਏ ਗੀ ਆਮ ਜਨਤਾ ਦਾ ਨੁਕਸਾਨ ਹੈ ਗਰਮੀ ਹੋਏ ਗੀ ਤਾ ਤਾਂ ਆਮ ਜਨਤਾ ਦਾ ਨੁਕਸਾਨ ਏ। ਗਰਮੀ ਕਾਰਨ ਵੀ ਕਿੰਨੇ ਲੋਕ ਮਰ ਜਾਂਦੇ ਆ ਕਈ ਕੁਛ ਹੋ ਜਾਂਦਾ। ਅੱਗ ਲੱਗ ਜਾਂਦੀ ਹੈ ਕਿਤੇ ਨਾ ਕਿਤੇ ਅੱਗ ਲੱਗ ਜਾ
ਕਿ ਏਸੀ ਲਵਾਉਂਦੇ ਸੀ ਕੀ ਚਲੋ ਸਾਨੂੰ ਗਰਮੀ ਲੱਗਦੀ ਅਸੀਂ ਲਵਾ ਸਕਦੇ ਹਾਂ ਲੇਕਿਨ ਅੱਜ ਕੱਲ੍ਹ ਮੌਸਮ ਐ ਜੋਗਾ ਕਿ ਬਿਨਾਂ ਏਸੀ ਦੇ ਰਹਿ ਹੀ ਨਹੀਂ ਸਕਦਾ ਕੋਈ।
ਨਹੀਂ-ਨਹੀਂ ਬਿਲਕੁਲ ਵਾਕਈ ਇਹ ਤੇ ਇਹ ਗੱਲ ਬਿਲਕੁਲ ਸਹੀ ਤੁਹਾਡੀ ਹੂੰ। ਹਾਂਜੀ-ਹਾਂਜੀ।
ਬਹੁਤ
ਮਤਲਬ ਕੁਛ ਐਸਾ ਹੀ ਬਣ ਗਿਆ ਹਨ ਨਾ ਸਾਡੀ ਇੱਕ ਸਰੀਰ ਦਾ ਹੀ ਸਿਸਟਮ ਐਸਾ ਬਣ ਗਿਆ। ਹਾਂਜੀ ਹਾਂ, ਪਹਿਲੇ ਏਸੀ ਕੋਈ ਰੇਅਰ ਬੰ ਦਾ ਵੇਖੀ ਦਾ ਹੁੰਦਾ ਸੀਵੇ ਇਹਨਾਂ ਦੇ ਘਰ ਐਸੀ ਲੱਗਾ ਦਾ! ਹੁਣ ਤੇ ਕੋਈ ਘਰ ਐਸ ਜੀ ਦੇ ਘਰ ਨਹੀਂ ਲੱਗਾ ਨਹੀ ਲੱਗਾ ਹੋਏਗਾ ਉਹਨੂੰ ਸਗੋਂ ਕਹਿਣ ਗਏ ਏ ਸੀ ਨੀ ਲਗਾ ਇਹਨਾਂ ਨੇ, ਕਿਸ ਤਰ੍ਹਾਂ ਰਹਿੰਦੇ ਆ! ਕਿਸ ਤਰ੍ਹਾਂ ਸੌਣਦੇ ਆ, ਇਸ ਤਰ੍ਹਾਂ ਲੋਕੀ ਗੱਲਾਂ ਕਰਦੇ ਆ। ਹਾਂ ਕਈ ਤੇ ਇਹਨਾ ਮਤਲਬ ਮਾਰਦੇੇ ਸੀ ਹਾਏ, ਅਸੀਂ ਤੇ ਏਸੀ ਤੋਂ ਬਿਨਾਂ ਰਹਿ ਨਹੀਂ ਸਕਦੇ।
ਹੂੰ।
ਅਤੇ ਏ ਸੀਂ ਤੋਂ ਬਿਨਾਂ ਦਸ ਮਿੰਟ ਨਹੀਂ ਰਹਿ ਸਕਦੇ, ਪਰ ਉਹ ਵੀ ਗਲਤ ਇਹ ਨਹੀਂ ਸਮਝਦੇ
ਇਹਨਾਂ ਨੇ ਆਦਤਾਂ ਪਾ ਲਈਆਂ ਹੋਈਆਂ ਨਾ, ਸਗੋਂ ਏਸੀ ਚੋਂ ਜਿਹੜੀ ਗੈਸ ਨਿਕਲਦੀ ਆ ਉਹੀ ਗਰਮੀ ਹੋਰ ਵਧਾਉਂਦੀ ਏ।
ਹਾਂਜੀ ਹਾਂਜੀ ਇਹ ਤੇ ਹੈ, ਵੀ ਬਾਹਰ ਜਿੰਨੇ ਹੀਟ
ਕੈਸੇ ਦਿਮਾਗ ਏਸੀ ਵਾਲੇ ਬਿਲਡਿੰਗਾਂ 'ਚ ਬਹਿ ਕੇ, ਇਹ ਡਿਸਕਸ ਕਰਦੇ ਆ ਜਿਹੜੇ ਵੱਡੇ ਮੰਤਰੀ ਕਿ ਗਰਮੀ ਕਿਵੇਂ ਘਟਾਈ ਜਾਏ। ਜਿੱਥੇ ਇੱਕ ਹੀ ਕਮਰੇ 'ਚ ਘੱਟੋ ਘੱਟ ਦਸ ਦਸ ਏਸੀ ਲੱਗੇ ਹੁੰਦੇ ਹੈ।
ਉਹੀ ਨਾ ਔਫਿਸ ਵਗੈਰਾ'ਚ ਤਾਂ ਏਸੀ ਬੰਦ ਹੀ ਨੀ ਹੁੰਦੇ, ਘਰ 'ਚ ਤਾਂ ਫੇਰ ਅਸੀਂ ਥੋੜੀ ਦੇਰ ਬੰਦ ਕਰ ਦੇਵਾਂਗੇ। ਵੀ ਚਲੋ ਹੁਣ ਤੇ ਅਸੀਂ ਬਾਹਰ ਵਰਕ ਕਰਦੇ ਪਏ ਹਾਂ ਕੋਈ ਰਸੋਈ ਵਿੱਚ ਜਾ ਰਹੇ ਹਾਂ ਘਰ 'ਚ ਚੌਵੀ ਘੰਟੇ ਨੀ ਸਗੋਂ ਏਸੀ ਲੱਗਦੇ, ਘਰ 'ਚ ਤੇ ਇੱਕ ਟਾਈਮ ਪੀਰੀਅਡ ਹੁੰਦਾ ਵੀ ਇੰਨੇ ਵਜੇ ਲਾਉਣਾ ਜਾਂ ਇੰਨੇ ਵਜੇ ਅਸੀਂ ਕਰਨਾ। ਔਫਿਸ ਲਗਾ ਲਉ, ਕੁਛ ਲਗਾ ਲਓ, ਜਿੰਨੇ ਵੀ ਵਰਕਿੰਗ ਪਲੇਸ ਹੈ ਉੱਥੇ ਤੇ ਏਸੀ ਚੱਲਣਾ ਹੀ ਚੱਲਣਾ ਕੰਟੀਨਿਊ ਫਿਰ ਇੱਕ ਵੀ ਨਹੀਂ, ਕਈ ਬਿਲਡਿੰਗ 'ਚ ਕਿੰਨੇ ਕਿੰਨੇ ਏਸੀ ਲੱਗੇ ਨੇ। ਹਾਂ ਉਹ ਨਾ ਇਨਵਾਇਰਮੈਂਟ ਸਾਰਾ ਵਾਤਾਵਰਨ ਹੀ ਦੂਸ਼ਿਤ ਹੋ ਗਿਆ ਦਾ ਨਾ ਇਨਾਂ ਏ ਸੀ, ਮਤਲਬ ਅਸੀਂ ਆਪਾਂ
ਕੰਮ ਆਪਣੇ ਖ਼ਰਾਬ ਕਰਨੇ ਆ, ਪੇੜ ਇਨਾਂ ਨੇ ਆਪੇ ਕੱਟਣਾ ਫੇਰ ਇਹ ਕਹਿੰਦੇ ਹੈ ਕਿ ਗਰਮੀ ਵੀ ਵੱਧੀ ਜਾਂਦੀ।
ਹਾਂਜੀ, ਹਾਂਜੀ ਹਾਂਜੀ ਉਹੀ ਨਾ ਅਸੀਂ ਆਮ ਕਿਸੇ ਕਈ ਵਾਰੀ ਹੁੰਦਾ। ਕਿਤੇ ਜਾਣਾ ਹੋ ਜੇ ਦੁਪਹਿਰ ਟਾਈਮ, ਗਰਮੀਆਂ ਚੋਂ ਨਿਕਲੀ ਤੇ ਸਾਹ ਨਹੀਂ ਆਉਂਦਾ, ਉਸ ਗਲੀ ਚੋਂ ਮੁਹੱਲਿਆਂ ਚੋਂ ਜਿੱਥੇ ਏ ਸੀ ਚੱਲਦੇ ਹੁੰਦੇ ਆ, ਬਈ ਇੰਨੀ ਉਹ ਏ ਸੀ ਦੇ ਪ੍ਰੈਸ਼ਰ
ਬਾਹਰ ਆਪਣੇ ਕਮਰੇ ਦੀ ਗੁੰਮਾ ਕੱਢ ਕੇ ਗੁੰਮਾ ਬਾਹਰ ਸੁੱਟਦਾ, ਕਮਰਾ ਠੰਡਾ ਹੁੰਦਾ ਫਿਰ ਆਪਣੇ ਆਪ। ਏਸੀ ਦਾ ਕੰਮ ਸਿਰਫ਼ ਗੁੰਮਾ ਬਾਹਰ ਕੱਢਣਾ ਹੈ।
ਹਾਂਜੀ ਹਾਂਜੀ, ਉਹ ਸਾਡੀ ਬੋਡੀ ਦੀ ਨਮੀਂ ਵੀ ਖਿੱਚਦਾ ਇਹ ਨੀ ਲੋਕਾਂ ਨੂੰ ਸਮਝ ਆ ਰਹੀ, ਵੀ ਸਾਡੇ ਬੋਡੀ 'ਚ ਜਿਹੜੀ ਨਮੀ
ਤੁਸੀਂ ਕਦੀ ਰਾਤੀ, ਸੌਣ ਤੋਂ ਪਹਿਲੇ ਜਦੋਂ ਏ ਸੀ ਚਲਾਉ ਨਾ ਤਾਂ ਆਪਣੀ ਕਟੋਰੀ 'ਚ ਥੋੜ੍ਹਾ ਪਾਣੀ ਰੱਖ ਕੇ ਵੇਖਣਾ
ਆਹ ਉਹੀ ਮੈਂ ਸੋਚਿਆ ਹੁਣ ਅੱਜ
ਅਤੇ ਜਦੋਂ ਤੁਸੀਂ ਸਵੇਰੇ ਉੱਠੋਗੇ, ਤਾਂ ਉਹ ਪਾਣੀ ਜਾਂ ਤਾਂ ਖ਼ਤਮ ਹੋ ਜਾਂਦਾ ਹੈਗਾ ਜਾਂ ਘੱਟ ਹੋਇਆਂ ਹੋਗਾ, ਕਿਉਂਕਿ ਜੋ ਪਾਣੀ ਉੱਥੋਂ ਖਤਮ ਹੋਏਗਾ ਤੁਹਾਡੀ ਉਹਨੇ ਬੋਡੀ ਚੋਂ ਨਮੀ ਸੋਕ ਲਈ ਸੀਗੀ ਉਹਨੇ
ਹਾਂਜੀ ਹਾਂਜੀ ਹਾਂਜੀ। ਚਲੋ ਜੀ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ, ਤੁਹਾਡੀਆਂ ਗੱਲਾਂ ਅਸੀਂ ਬੜਾ ਵਧੀਆ ਲੱਗਿਆ। ਕਰਨਾ ਫਿਰ ਕਰਿਆ ਕਰੋ ਵਿੱਚ ਵਿੱਚ, ਸਾਨੂੰ ਕਦੇ ਯਾਦ ਕਰ ਲਿਆ ਕਰੋ। ਹਾਂਜੀ-ਹਾਂਜੀ। ਹਾਂਜੀ ਠੀਕ ਹੈ ਜੀ। ਹਾਂਜੀ ਠੀਕ ਐ। ਹੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।